ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
ਇਥੇ ਟਾਈਮ ਤਾਂ ਦੱਸ ਦਿਨ ਪਿਆ ਹਾਂਜੀ ਕਿਵੇਂ ਹੋ ਜੀ ਸਤਿ ਸ੍ਰੀ ਅਕਾਲ ਹੋਰ ਕੀ ਕਰਦੇ ਪਏ ਹੋ
ਤੁਸੀਂ ਸੁਣਾਓ
ਹੈਲੋ ਹਾਂਜੀ
ਭਾਜੀ ਤੁਹਾਨੂੰ ਐਕਟੀਵਾ ਆਉਂਦੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਰਦੇ ਪਏ।
ਅੱਛਾ, ਹੋਰ ਓਕੇ
ਐਂ ਤੁਹਾਨੂੰ ਮੇਰੀ ਆਵਾਜ਼ ਨਹੀਂ! ਆਉਂਦੀ ਪਈ
ਖਾਲੀ ਪਈ ਹੈ।
ਹਾਂਜੀ, ਹੋਰ ਤੁਸੀਂ ਠੀਕ -ਠਾਕ ਜੇ
ਹਾਂਜੀ, ਹਾਂਜੀ ਵਧੀਆ ਹੈਗੇ ਤੁਸੀਂ ਦੱਸੋ-
ਹੋਰ ਕੀ ਕਰੀ ਜਾਂਦੇ,
ਅੱਜ ਗਰਮੀ ਬਹੁਤ ਹੈ
ਬਹੁਤ ਜ਼ਿਆਦਾ ਗਰਮੀ, ਹਾਂਜੀ ਬਾਰਿਸ਼ ਹੋਈ ਬਾਰਿਸ਼
ਹਾਂਜੀ, ਹਾਂਜੀ ਸਾਡੇ ਬਾਰਿਸ਼ ਨੀ ਹੋਈ, ਹੈਗੀ ਨਹੀਂ ਹਾਂਜੀ, ਅੱਜ ਬਹੁਤ ਗਰਮੀ ਹੈਗੀ ਅੱਜ
ਹਾਂਜੀ
ਮੈਨੂੰ ਲਗਦਾ ਵੀ ਹੈ, ਬਹੁਤ ਗਰਮੀ ਹੈਗੀ ਪਸੀਨੇ ਨਾਲ, ਗਰਮੀ ਬਹੁਤ ਜਿਆਦਾ ਹੈਗੀ ਆ। ਹਾਂਜੀ ਹੋਰ, ਕੀ ਕਰਦੇ ਪਏ ਹੋ
ਹਾਂਜੀ ਤੁਸੀਂ ਸੁਣਾਓ ਤੁਹਾਡੇ ਵੀ ਇਥੇ ਗਰਮੀ ਹੋ ਨੇ,
ਹਾਂਜੀ ਹੋਰ ਦੱਸੋ, ਘਰੇ ਸਭ ਠੀਕ ਹੈ-
ਤੁਹਾਡੇ ਨੀ ਬਾਰਿਸ਼ ਬੁਰਸ਼ ਹੋਈ
ਨਹੀਂ ਸਾਡੇ ਨਹੀਂ ਹੋਈ ਬਾਰਿਸ਼, ਸਵੇਰੇ ਮੌਸਮ ਖ਼ਰਾਬ ਸੀ ਹਵਾ ਚੱਲਦੀ ਪਈ ਸੀ। ਹੁਣ ਤਾਂ ਹਵਾ ਵੀ ਨੀ ਚੱਲਦੀ,
ਠੰਡੀ ਹਵਾ ਚੱਲਦੀ ਪਈ ਸੀ, ਮੋਸਮ ਵਧੀਆ ਲੱਗਦਾ ਪਿਆ ਸੀ ਜਦੋਂ ਹਵਾ ਚੱਲਦੀ ਪਈ ਸੀ ਤੇ ਹੁਣ ਤੇ ਸਗੋਂ ਬਿਲਕੁਲ ਹਵਾ ਨੀ ਚੱਲਦੀ ਪਈ, ਹਾਂਜੀ
ਹੋਰ, ਤੁਸੀਂ ਸੁਣਾਓ
ਹਾਂਜੀ, ਹਾਂਜੀ ਸਾਡੇ ਪਰਿਵਾਰ ਚੋ, ਸਾਰੇ ਵਧੀਆ ਨੇ ਹੋਰ ਕੀ ਕਰਦੇ ਪਏ ਹੋ
ਮੈਂ ਰਾਤ ਦੀ ਰੋਟੀ ਬਣਾ ਲਈ।
ਹਾਂਜੀ।
ਹਮ।
ਮੈਂ ਵੀ ਕੰਮ ਕਰਦੀ ਪਈ ਆ, ਤੁਹਾਡੀ ਆਵਾਜ਼ ਨਹੀਂ ਆ ਰਹੀ ਮੇਰੇ ਕੋਲ।
ਮੈਨੂੰ ਤੁਹਾਡੀ ਆਵਾਜ਼ ਆਂਦੀ ਆ, ਮੈਂ ਤੁਹਾਨੂੰ ਮੇਰੀ ਆਵਾਜ਼ ਨਹੀਂ ਆਉਂਦੀ? ਹੈਲੋ!
ਹਾਂਜੀ, ਹਾਂਜੀ, ਹੁਣ ਆ ਰਹੀ ਆ ਆਵਾਜ਼।
ਥੋੜਾ ਜਿਹਾ ਬਾਹਰ ਹੋ ਕੇ ਗੱਲ ਕਰਲੋ, ਜੇ ਆਵਾਜ਼ ਨਹੀਂ ਆਉਂਦੀ ਵੈਸੇ, ਕਿਉਂਕਿ ਮੈਂ ਤਾਂ ਬਾਹਰ ਹੋ ਕੇ ਗੱਲ ਕਰਦੀ ਪਈ ਆ।
ਹਾਂਜੀ, ਹਾਂਜੀ ਆ ਗਈ ਮੈਂ ਬਾਹਰ, ਹੋਰ ਦੱਸੋ
ਹਾਂਜੀ, ਸਭ ਵਧੀਆ ਤੁਸੀਂ ਸੁਣਾਓ
ਹਾਂਜੀ ਸਾਡੇ ਵੀ ਵਧੀਆ ਨੇ, ਹੋਰ ਕੀ ਕਰਦੇ ਪਏ ਹੋ
ਕਹਿੰਦੇ ਨਾ, ਕਿ ਗਰਮੀ ਨਾਲੋਂ ਸਿਆਲ ਠੀਕ ਆ
ਗਰਮੀ ਨਾਲ ਸਰਦੀ ਵਧੀਆ ਹੈਗੀ ਹੈ। ਹਾਂਜੀ, ਸਰਦੀ ਜਿਵੇਂ ਨਾ ਬਸ ਅੰਦਰ ਗਰਮੀ ਬਹੁਤ ਆ ਗਰਮੀ ਚੋ, ਬਾਹਰ ਵੀ ਨੀ ਨਿਕਲੇ ਜਾਣਾ ਹਾਂਜੀ। ਹਾਂਜੀ
ਗਰਮੀ ਦੇ ਵਿੱਚ ਲਾਈਟ ਦੀ ਪ੍ਰੋਬਲਮ ਹੁੰਦੀ ਆ।
ਹਾਂਜੀ -ਹਾਂਜੀ, ਲਾਈਟ- ਚਲੀ ਜਾਂਦੀ ਹੈ ਗਰਮੀ ਚੋ, ਹਵਾ ਵੀ ਨਹੀਂ ਚੱਲਦੀ ਜਾਨਵਰਾਂ ਦਾ ਬੁਰਾ ਹਾਲ ਹੋਇਆ ਪਿਆ
ਸਰਦੀ ਦੇ ਵਿੱਚ ਬੱਤੀ ਜਾਵੇ ਜਾਂ ਨਾ ਜਾਵੇ ਮਤਲਬ ਕਿ, ਦੋ ਦਿਨ ਭਾਵੇਂ ਨਾ ਵੀ ਆਵੇ ਲਾਈਟ ਨਾ, ਸਰਦੀ ਦੇ ਵਿੱਚ ਕੋਈ ਫ਼ਰਕ ਨਹੀਂ ਪੈਂਦਾ।
ਹਾਂਜੀ, ਹਾਂਜੀ! ਗਰਮੀ ‍'ਚ ਤਾਂ ਲਾਈਟ ਚਲੀ ਜਾਵੇ, ਤਾਂ ਬਹੁਤ ਬੁਰਾ ਹਾਲ ਹੋ ਜਾਂਦਾ। ਤੁਹਾਡਾ ਵੀ, ਸਾਡਾ ਵੀ।
ਬਾਹਰ ਨਿਕਲ ਵੀ ਜਾਓ, ਨਾ ਵਾਸ਼ਰੂਮ 'ਚੋਂ, ਤੇ ਫੇਰ ਉਹੀ ਹਾਲ ਹੋ ਜਾਂਦਾ ਵਾ ਗਰਮੀ ਦੇ ਨਾਲ।
ਹਾਂਜੀ, ਹਾਂਜੀ, ਗਰਮੀ 'ਚ ਬਹੁਤ ਬੁਰਾ ਹਾਲ ਹੁੰਦਾ।
ਹੋਰ ਤੁਸੀਂ ਸੁਣਾਓ?
ਹੋਰ ਵਧੀਆ, ਅਸੀਂ ਪਿੰਡ ਚ ਰਹਿਣੇ ਹਾਂ ਜਿਵੇਂ ਪਿੰਡ ਚ ਰਹਿਣੇ ਆਂ ਉੱਥੇ ਹਵਾ ਬੋਹਤ ਚੱਲ ਜਾਂਦੀ ਹੈ, ਖੇਤ ਤਾਂ ਹੈਗੇ ਨੇ, ਵਧੀਆ ਹਵਾ ਚੱਲਦੀ ਹੈ।
ਹਾਂਜੀ ਹਾਂ‌ ਪਤਾ ਕੀ ਗੱਲ ਏ ਆ? ਸ਼ੇਹਰ ਦੇ ਵਿੱਚ ਵੀ ਹੁੰਦਾ ਵਾ, ਕਿ ਲਾਗੇ-ਲਾਗੇ ਘਾਰ ਹੁੰਦੇ ਆ।
ਹਾਂ, ਜਾਦਾ ਮਕਾਨ ਹੁੰਦੇ ਨੇ, ਸੁਸਾਇਟੀਆਂ ਹੁੰਦੀਆਂ ਨੇ।
ਹਾਂਜੀ, ਉਹਦੇ ਕਰਕੇ ਨਾ ਮਤਲਬ ਕੀ ਹਵਾ ਬੌਤ ਘਾਟ ਲੱਗਦੀ ਆ। ਪਿੰਡ ਦੇ ਵਿੱਚ ਇਹ ਹੁੰਦਾ ਕਿ ਖੇਤ ਵੀ ਹੁੰਦੇ ਆ। ਪੈਲੀਆਂ-ਪੂਲੀਆ ਮਤਲਬ ਕਿ ਸਬਜ਼ੀਆਂ ਕਿੰਨੀਆਂ ਉਗਾਈਆਂ ਦੇਖੀ ਦਾ ਸੋਹਣਾ ਲੱਗਦਾ। ਹਰਿਆਲੀ ਹੁੰਦੀ ਆ।
ਪਿੰਡਾਂ ਚ ਅਐਵੇਂ ਤਾਜ਼ੀ ਸਬਜ਼ੀ ਲੈ ਆਂਦੇ ਨੇ। ਸ਼ਹਿਰੋ ਦੋ ਚਾਰ ਦਿਨਾਂ ਦੀ ਹੁੰਦੀ ਹੈ, ਇੱਥੇ ਜਿਵੇਂ ਰੁੱਤ ਦੇ ਹਿਸਾਬ ਨਾਲ ਫਲ ਬਣਦੇ ਨੇ ਬਹੁਤ ਵਧੀਆ, ਹੁਣ ਤਾਂ ਰੁੱਤ ਚੱਲੀ ਜਾਂਦੀ ਆ ਜਾਮਨਾਂ ਦੀ
ਹਾਂਜੀ-ਹਾਂਜੀ, ਇੱਥੇ ਤਾਂ ਪਿੰਡਾਂ ਚ ਜਾਮੁਨ ਦੀ ਰੁੱਤ ਚਲੀ ਜਾਂਦੀ ਹੈ। ਜਾਮੁਨ
ਹਾਂਜੀ, ਜਾਮੁਨ ਚੱਲਦੇ।
ਹਾਂਜੀ-ਹਾਂਜੀ, ਜੀ ਕਰਦਾ ਜਾਈਏ, ਲੇ ਆਈਏ ਕੋਈ ਰੋਕ ਟੋਕ ਨਹੀਂ ਹੁੰਦੀ, ਉੱਥੇ ਤਾਂ ਬਸ ਜਾਮੁਨ ਵੀ ਵਿਕਦੇ ਐ। ਵਿਕਾਊ ਪਿੰਡਾਂ ਚ ਕੋਈ ਕਿਸੇ ਨੂੰ ਰੋਕਦਾ ਨੀ
ਹਾਂਜੀ, ਬਿਲਕੁਲ ਸਹੀ ਗੱਲ ਐ, ਪਿਡਾਂ 'ਚ ਨੀ ਕੋਈ ਕਿਸੇ ਨੁੰ ਰੋਕਦਾ।
ਸਾਰੇ ਆਪਣੇ ਈ ਹੁੰਦੇ ਨੇ। ਪਿੰਡ ਚ ਪਿੰਡਾਂ ਸਾਰੇ ਜਾਣਦੇ ਐ, ਸਹਿਰਾ ਚ ਕੋਈ ਨੀ ਜਾਣਦਾ
ਸਹਿਰਾ ਚ ਕੋਈ ਵੀ ਚੀਜ਼ ਖਰੀਦਨੀ ਨਾ ਆਪਾ ਤੇ ਸਾਰੀ ਹੀ ਸਾਨੂੰ ਪੈਸਿਆਂ ਦੀ ਖਰੀਦ ਓਹ ਕੈਂਦੀ ਆ। ਇਹ ਗੱਲ ਆ, ਹੁਣ ਜਾਮੁਨ ਆ ਜਾਮੁਨ ਬਹੋਤ ਮਹਿੰਗੇ ਆ। ਦੋ ਸੌ ਰੁਪਏ ਕਿੱਲੋ ਆ।
ਹਾਂਜੀ-ਹਾਂਜੀ ਸਾਡੇ ਤਾਂ, ਇੱਕ ਰੁਪਏ ਵੀ ਕਿੱਲੋ ਨੀ ਹੈਗੇ। ਸਾਨੂੰ ਤਾਂ ਫਲੀ ਜਾਂਦੇ ਆਂ, ਖੇਤਾਂ ਚ ਜਾ ਕੇ ਲੈ ਆਂਦੇ ਨੇ ਥੈਲੇ ਭਰ ਕੇ, ਵਦੀਆ ਏ।
ਹਾਂਜੀ-ਹਾਂਜੀ ਹੋਰ ਦੱਸੋ, ਅਸੀਂ ਤਾਂ ਬੋਤ ਜਾਮੁਨ ਖਾਧੇ ਨੇ। ਹੁਣ ਵੀ ਹੈਗੇ ਨੇ, ਸਾਡੇ ਜਵਾਕ ਖਾਂਦੇ ਨੇ ਪਿੰਡੋ। ਜਾਮੁਨ ਲੈਕੇ ਜਾਂਦੇ ਨੇ। ਹਾਂਜੀ, ਹੈਲੋ ਆਵਾਜ਼ ਆ ਰਹੀ ਐ, ਜੀ ਆ ਰਹੀ ਹੈ ਜੀ ਹਾਂਜੀ -ਹਾਂਜੀ ਹੋਰ ਦੱਸੋ?
ਹਾਂਜੀ, ਵਧੀਆ ਤੁਸੀਂ ਸੁਨਾਓ?
ਵਧੀਆ ਜਿਵੇਂ ਪਿੰਡ, ਪਿੰਡ ਸ਼ਹਿਰ ਨਾਲ ਵਧੀਆ ਹੁੰਦੇ ਨੀ ਹਾਂਜੀ, ਹੋਰ? ਸਹੀ, ਹੈਗੇ ਜਿਵੇਂਸ਼ਹਿਰਾਂ 'ਚ ਗਰਮੀ ਗੁਰਮੀ ਜ਼ਿਆਦਾ ਹੁੰਦੀ ਹੈ। ਪਿੰਡਾਂ ਚ ਨਹੀਂ ਹੁੰਦੀ। ਹੈਲੋ-ਅਵਾਜ਼ ਆ ਰਹੀ ਆ ਮੇਰੀੰ ਹਾਂਜੀ, ਹੋਰ ਸੁਨਾਓ? ਹੋਰ ਵਧੀਆ ਨੇ?
ਹਾਂਜੀ, ਹਾਂਜੀ, ਅੱਛਾ ਤੁਹਾਡੇ ਇੱਥੇ ਲਾਈਟ ਲੂਟ ਵੀ ਘੱਟ ਜਾਂਦੀ ਹੋਨੀ
ਹਾਂਜੀ-ਹਾਂਜੀ, ਪਿੰਡਾਂ ਚ ਲਾਈਟ ਵੀ ਕੱਟ ਜਾਂਦੀ ਹੈ ਪਰ, ਜਾਨੀ ਹੈ ਜਦੋਂ ਹੋਈ ਇੱਕ-ਦੋ ਦਿਨ ਆਉਂਦੀ ਹੈ, ਯਾਰਲੀ ਨਈ ਜਾਂਦੀ, ਗਰਮੀ ਚ।
ਕੀ ਔ, ਮਤਲਬ ਕਿ ਮੰਡੇ ਦੇ ਮੰਡੇ ਕਟ ਲੱਗ ਜਾਂਦਾ ਵਾ। ਮੁੜ ਕੇ, ਛੇ-ਸੱਤ ਘੰਟੇ ਲੱਗਣ, ਨਈ ਸੱਤ ਘੰਟੇ ਲਾਏ। ਨੀ ਆਉਂਦੀ।
ਹਾਂਜੀ ਸਾਡੇ ਤਾਂ ਪਿੰਡਾਂ ਚ ਉਹ ਵੇ ਬਿਜਲੀ ਘਰੇ ਨੇ। ਸੁਵਿਦ ਹੈਗੀ ਹੈ, ਬਿਜਲੀ ਘਰ ਸਾਡੇ ਪਿੰਡਾਂ ਚੇ। ਕਿਉਂਕਿ, ਸਾਡਾ ਪਿੰਡ ਵੱਡਾ ਏ ਨਾ, ਬਹੋਤ ਵੱਡਾ ਈ ਏ। ਹਾਂਜੀ, ਉਮਰ ਵੱਡੀ ਆਪਿੰਗ।
ਤੁਸਾਂਦੇ, ਵਦੀਆ।
ਹਾਂ ਆਪਣੀ ਸੱਚ ਬੋਹਤ ਰੇਣ, ਸਾਰੀ ਸੁਵਿਧਾ ਹੈ ਸਾਡੇ ਪਿੰਡ ਚ। ਸ਼ਹਿਰ ਨਾਲ ਤੋ ਬੋਹਤ ਵਧੀਆ ਨੇ।
ਹਾਂਜੀ-ਹਾਂਜੀ, ਹਾਂਜੀ ਬਾਦ ਚ ਕੋਈ ਇਸ਼ੂ ਹੋ ਤਾਂ ਕਰ ਲੈਂਦੀ ਹਾਂ ਨਾ। ਸ਼ਾਰਾ ਦੇ ਵਿੱਚ ਚਿ ਚਲ ਹੈਗੀਆਂ ਵਾ, ਹਾਂਜੀ। ਪਿੰਡ, ਪਿੰਡ ਚ ਵੀ ਸਈ ਰੈਣ ਦਾ।
ਹਾਂਜੀ-ਹਾਂਜੀ, ਫੇਰ ਆਛੁ ਵਾਪਸ ਸਾਨੂੰ। ਕੋਈ ਨਈ ਜਾਣਦਾ, ਪਿੰਡ ਚ ਸਾਰੇ ਦਾਦੇ ਦੇ ਨਾਂ ਤੇ ਜਾਣਦੇ ਨੇ।
ਤਾਬਾ ਕਰਕੇ, ਹੁਣ ਇੱਕੋ ਆਏ ਹੁਣੇ। ਹੁਣ ਸ਼ੇਅਰ ਦੇ ਵਿੱਚ ਰੈਨੇ ਆ, ਹੁਣ ਤੁਆਨੂੰ ਪਿੰਡ ਦੇ ਵਿੱਚ ਵੀ। ਕੋਈ ਜਾਣਦੇ ਸੀ? ਸ਼ਹਿਰ ਦੇ ਵਿ ਤੁਸਾਨੂੰ ਸਾਰੇ ਜਾਣਦੇ ਆ। ਓਹ ਗੱਲ ਹੋਈ ਉਈ ਆ, ਜਿਥੇ ਅਸੀਂ ਰੈਂਦੇ ਰਈ ਏ। ਤੇ ਤੁਹਾਨੂੰ ਉੱਥੇ, ਜਾਣਦੇ ਹੁੰਦੇ ਨਾ ਇਹ ਗੱਲ ਹੁੰਦੀ।
ਹਾਂਜੀ-ਹਾਂਜੀ।
ਐਈ ਐਵੇਂ ਸੈ ਵਧੀਆ। ਇੱਥੇ ਸਾਡੇ ਇੱਥੇ ਐਵੇਂ ਹੁੰਦਾ ਜੈੜੇ ਦਾਦੀ ਦੇ ਨਾਂ ਤੇ ਜਾਣਦੇ ਨੇ, ਨਾਨਕੇ ਮੰਮੀ ਦੇ ਨਾਂ ਤੇ ਜਾਣਦੇ ਣੇ? ਓਰ ਛੁੱਟੀਆਂ ਤੇ ਗਏ ਸੀ, ਕਿੱਥੇ ਘੁੰਮਣ, ਛੁੱਟੀਆਂ ਤੇ ਗਏ
ਮ-ਮ, ਇਸਨੂੰ ਲਾਈਨ ਕਹੋ ਇਸ ਤਰ੍ਹਾਂ। ਬਸ ਜਪੂ ਜੀ ਡੀਗ ਆਏ।
ਹਾਂਜੀ, ਮੈਂ ਨਾਨਕੇ ਜਾ ਕੇ ਆਈ ਸੀ ਮਾਸੀ ਕੋਲ ਵੀ ਜਾ ਕੇ ਆਈ। ਹਾਂ ਅਗਰ, ਔਰ ਕੁਛ ਣੀ ਜਾਨਦਾ ਮਣ ਕੀਤਾ ਸੀਗਾ ਗਰਮੀ ਬੋਹਤ ਸੀ। ਬਸ ਘਰੇ ਸੀ।
ਪਹਾੜੀ ਇਲਾਕੇ ਦੇ ਵੀ, ਸੌਂਦੇ। ਪਾਹੜ ਤੇ ਨਈ ਸੀ, ਓਥੇ ਨਈ ਗਈ ਘੁੰਮਣ।
ਰਿਅਲੀ।
ਨੀ ਠੀਕ ਨੇ, ਪਹਾੜਾਂ ਦੇ ਵਿੱਚ ਨਈ ਗਏ ਇੰਧਰ। ਆਵਾਜ਼ ਆਉਂਦੀ ਤੁਹਾਡੀ ਨਾ ਮਤਲਬ ਕਿ, ਰਿਪੀਟ ਕਰਕੇ ਆਵਾਜ਼ ਆਉਂਦੀ ਏ।
ਅੱਛਾ ਜੀ, ਕਯੋਂਕਿ ਸਾਡੇ ਤਾ ਮੋਸਮ ਖ਼ਰਾਬ ਹੋਏਗਾ ਏਸ ਕਰਕੇ ਆਵਾਜ਼ ਆਰੀ ਏਸੀ ਹਾਂਜੀ, ਬਾਦਲ ਬੁਦਲ ਛਾਏ ਨੇ ਬਾਰਿਸ਼ ਮੈਨ ਲੱਗਦਾ ਆਨ ਆਲੀ ‌ ਥੋੜੀ ਦੇਰ ਨਾਲ ਆਜੂਗੀ। ਠੰਡ ਹੋਗੀਏ ਆ ਹੁਣੇ, ਹੁਣੇ ਈ ਹੋਈ ਆ, ਹਵਾ ਚਲਦੀ ਪਈ ਐ।
ਠੀਕ ਐ, ਹਵਾ ਚਾੱਲਦੀ ਪਈ ਚੰਗੀ ਗੱਲ ਐ। ਉੱਥੇ ਵੀ ਹਵਾ ਚਾੱਲਦੀ ਇੱਥੇ ਤਾ ਬੋਤ ਗੁੰਮ ਲੱਗਾ ਪੇਆ ਵਾ, ਬੋਤ ਈ ਜਾਦਾ।
ਅੱਛਾ।
ਹਾਂਜੀ, ਹਵਾ ਨੀ ਚਾੱਲਦੀ ਪਈ, ਇੱਕ ਪੱਤਾ ਵੀ ਨੀ ਹਿਲਦਾ ਪੇਆ।
ਬੋਤ ਗਰਮੀ ਗਰਮੀਆਂ ਦੇ ਨਾਲ ਤੇ ਬੋਤ ਬੁਰਾ ਹਾਲ ਹੋਯਾ ਪੇਆ ਵਾ
ਹਾਂਜੀ, ਹਾਂਜੀ।
ਜਾਦਾ ਮਤਲਬ ਕਿ ਇਨਾਂ ਚੀਜ਼ਾਂ ਕਾਰਕੇ ਹੋਈ ਨਾ ਗਰਮੀ, ਜਿੱਦਾਂ ਤਾਨੂੰ ਪਤਾ ਵਾ ਆੱਜ, ਆੱਜ-ਕਾੱਲ ਮਤਲਬ ਕਿ ਹਰ ਇੱਕ ਕੋਲ ਕੋਈ ਵਾਈਕਲ ਹੈਗਾ ਵਾ।
ਹਾਂਜੀ।
ਹਾਂਜੀ, ਜਿੰਨੇ ਲੋਕ ਓਨੇ ਵਾਈਕਲ
ਪ੍ਰਦੂਸ਼ਨ ਨਾਲ ਬੋਤ ਗਰਮੀ ਹੈਗੀ ਨੇ, ਆੱਜ-ਕਾੱਲ ਓਨੇ ਸਮਾਲ ਵੀ ਨੀ ਹੈਗੇ। ਜਾਦਾ ਤੋ ਜਾਦਾ ਪੇੜ ਪੇ ਪੇੜ ਕੱਟ ਰੇ ਨੇ, ਲਗਾਨ ਦਾ ਤਾ ਕੋਈ ਹੈਗੇ ਨੀ।
ਜਿਵੇਂ ਤਾਨੂੰ ਪਤਾ ਆੱਜ-ਕੱਲ ਜਿੰਨੇ ਲੋਕ ਓਨੇ ਵਾਈਕਲ ਓਦਾਂ ਈ ਮਤਲਬ ਕਿ ਗਰਮੀ ਜਾਦਾ ਆੱਜ-ਕੱਲ ਹਾਰ ਇੱਕ ਘਾੱਰ ਦੇ ਵਿੱਚ ਆ।
ਹਾਂਜੀ, ‌ ਹਾਂਜੀ। ਗਰਮੀ ਬੋਤ ਹੈਗੀ ਏ ਜੀ।
ਲੱਗੀਆ ਗੱਡੀਆਂ ਦੇ ਵਿੱਚ ਏਸੀ ਲੱਗੇ ਦੁਕਾਨਾਂ ਤੇ ਏਸੀ ਲ ਹੋਏ ਆ, ਏਨਾਂ ਚੀਜ਼ਾਂ ਕਾਰਕੇ ਬੋਤ ਗਰਮੀ ਹੋਈ ਪਈ ਆ।
ਹਾਂਜੀ, ਹਾਂਜੀ ਆ ਵੀ ਗੱਲ ਸਈ ਹੈਗੀ ਆ, ਪੈਲਾਂ ਤਾ ਸਿਰਫ਼ ਏਵੇਂ ਹੁੰਦਾ ਸ ਸਿਰਫ਼ ਏਕ ਪੰਗਾ ਚੱਲਦਾ ਹੁੰਦਾ, ਘਰੇ ਹੋਰ ਦੱਸੋ
ਸਾਡੇ ਵਦੀਆ ਹੈਗਾ, ਹੋਰ ਸਈ ਹੈਗਾ। ਸਾਡੇ ਵੀ ਮੋਸਮ ਖ਼ਰਾਬ ਹੋਏ ਪੇਏ।
ਹੋਰ ਤੁਸੀ‌‌ ਸੁਨਾਓ
ਹੋਰ ਅਸੀ ਵਦੀਆ ਬਸ ਘਰ ਦਾ ਕਾੰਮ ਕਰਨਾ ਹੁਨ ਥੋੜਾ ਜਾ‌ ਰੇ ਗੇਆ। ਮੈਂ, ਮੈਂ ਘਰ ਬਨਾਵਾਂ, ਰੋਟੀ ਬਨਾਣੀ ਹੁਣੇ। ਜਾ ਕੇ ਡੈਡੀ, ਪੱਠੇ ਲੈਕੇ ਆਏ ਨੇ ਤੁਸਾਂ ਨੂੰ ਪਾਵਾਂਗੇ।
ਫੋਨ ਦਾ ਟਾਈਮ ਹੋਗੇਆ ਸੀ, ਅਗਲੀ ਕੋਲ ਤੇ ਗੱਲ ਕਰਾਂਗੇ।
ਓਕੇ ਜੀ ਧੰਨਵਾਦ
ਸਾਸ਼੍ਰੀ ਕਾਲ ਜੀ।